ਹੈਲੋ,
ਹਾਂਜੀ ਮੈਡਮ
ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਨਾਮ ਕੈਸੇ ਹੋ ਆਪ ਕਿਵੇਂ ਹੋ ਤੁਸੀਂ
ਅਸੀਂ ਵਧੀਆ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ ਮੈਮ ਠੀਕ ਹੈ ਘਰ ਸਭ ਤਾਂ ਠੀਕ ਹੈ ਤੁਸੀਂ ਦੱਸੋ
ਹਾਂਜੀ ਵਧੀਆ ਵਧੀਆ ਹੋਰ ਕੀ ਚੱਲ ਰਿਹਾ ਅੱਜ ਕੱਲ
ਬਸ ਕੁਛ ਨਹੀਂ ਬੈਠੇ ਸੀ ਤੁਸੀਂ ਦੱਸੋ
ਬਸ ਅਸੀਂ ਵੀ ਬੈਠੇ ਹੋਏ ਸੀ ਮੈਂ ਕਿਹਾ ਚਲੋ ਅੱਜ ਗੱਲ ਹੀ ਕਰ ਲਈਏ ਬੜਾ ਟਾਈਮ ਹੋ ਗਿਆ। ਤੁਸੀਂ ਗੱਲ ਹੀ ਨੀ ਕੀਤੀ
ਵਧੀਆ ਕੀਤਾ ਏ ਬਾਤ ਸੁਣ ਘਰ ਆਏ ਗਏ ਹੁੰਦੇ ਨੇ ਟਾਈਮ ਨੀ ਲੱਗਦਾ ਕੀ ਕਰਾਂ ਮੈਂ ਥੋੜੀ ਫਰੀ ਸੀ ਮੈਂ ਅੱਜ ਮੈਂ ਹੁਣ ਉੱਪਰ ਚੱਲੀ ਸੀ ਕੱਪੜੇ ਮੈਂ ਕਿਹਾ ਮਸ਼ੀਨ ਲਾ ਲਾ ਫਿਰ ਕੱਲ ਫਿਰ ਗੈਸਟ ਨੇ ਆਣਾ ਕੱਲ ਭੈਣ ਕਹਿੰਦੀ ਸੀ ਸਨੇਹਾ ਆਉਂਦੀ ਪਈਆਂ ਮੈਂ ਕਿਹਾ ਚਲਾ ਅੱਜ ਕੱਪੜੇ ਧੋਲਾਂ ਫਿਰ ਕੱਲ ਉਹਦੇ ਕੋਲ ਝੱਟ ਬਹਿ ਜਾਂਗੀ ਬਸ ਐਹੀ ਐ
ਅੱਛਾ ਅੱਛਾ ਚਲੋ ਵਧੀਆ ਵਧੀਆ ਹੋਰ
ਹਾਂਜੀ ਬਸ ਵਧੀਆ
ਹੂੰ ਕੀ ਕਰ ਰਹੇ ਹੋ ਫਿਰ
ਬਸ ਕਹਿੰਦੇ ਤਾਂ ਪਈ ਮੈਂ ਉੱਪਰ ਚੱਲੀ ਕੱਪੜੇ ਕੁੱਪੜੇ ਮਸ਼ੀਨ ਲਾਵਾਂ ਥੋੜੇ ਕੱਪੜੇ ਧੋਲਾ ਵਿਹਲੀ ਹੋ ਜਾ ਤੇ ਕੱਲ ਭੈਣ ਨੇ ਆਉਣਾ ਫਿਰ ਹਨਾ
ਹਾਂ ਹਾਂ ਹਾਂ ਫਿਰ ਕਿਧਰੇ ਘੁੰਮਣ ਜਾਣਾ ਹੋਣਾ
ਆਹੋ ਕਹਿੰਦੇ ਤਾਂ ਪੇ ਨਾ ਕਹਿੰਦੇ ਪੋਂਟਾ ਸਹਿਬ ਲੈ ਜੀ। ਮੈਂ ਕੋਈ ਨੀ ਤੂੰ ਆ ਤਾਂ ਸਹੀ ਚੱਲਾਂਗੇ ਆਪਾਂ। ਚਲੋ ਮੈਂ ਦੱਸਦੀ ਹਾਂ ਤੁਹਾਨੂੰ ਤੁਸੀਂ ਕਰੋ ਹੋਰ ਆਓ ਤੁਸੀਂ ਵੀ ਤੁਹਾਨੂੰ ਵੀ ਲੈ ਜਾਈਏ।
ਕੋਈ ਨੀ ਕੋਈ ਨੀ ਆਵਾਂਗੇ।
ਇਨਾ ਭੇ ਹਾਂ ਤੁਸੀਂ ਕਿੱਥੇ ਘੁੰਮਦੇ ਪਏ ਵਿਖਦੇ ਨੀ ਪਓ ਅੱਜ ਕੱਲ ਨੂੰ ਤੁਸੀਂ ਮੈਨੂੰ ਫੈਮਿਲੀ ਇੱਕ ਤੁਸੀਂ ਆਉਂਦੇ ਹੁੰਦੇ ਹਰ ਐਤਵਾਰ। ਤੁਸੀਂ ਵਖਿਆ ਨੀ ਸੱਚੀ।
ਹਾਂਜੀ ਮੈਂ ਵੀ ਬਾਹਰ ਆਈ ਦੀ ਸੀ ਜਰਾ ਹਨਾ ਅਸੀਂ ਵੀ ਦਰਬਾਰ ਸਾਹਿਬ ਹੋ ਕੇ ਆਏ ਸੀ। ਫਿਰ ਇਧਰ ਉਧਰ ਨਿਕਲ ਗਏ ਹਾਂਜੀ ਹਾਂਜੀ।
ਦੱਸਿਆ ਵੀ ਨੀ ਤੁਸੀਂ ਹੈਨਾ ਵੇਖ ਲੋ ਹੁਣ ਤੁਸੀਂ ਆਪਣੀ ਵਾਰੀ।
ਅੱਛਾ ਅੱਛਾ ਨਹੀਂ ਐਕਚੁਲੀ ਛੁੱਟੀਆਂ ਸੀ ਨਾ ਤੇ ਉਹ ਫਿਰ ਅਚਾਨਕ ਤੋਂ ਹੀ ਸਾਡਾ ਪਲੈਨ ਬਣਿਆ ਕਿ ਕਿ ਉਹ ਫਿਰ ਤੁਹਾਨੂੰ ਪਤਾ ਛੁੱਟੀਆਂ ਦਾ ਹੁੰਦਾ ਬੱਚਿਆਂ ਨੂੰ ਹੁੰਦਾ। ਕਿ ਹਾਂ ਜਾਣਾ ਆਣਾ ਘੁੰਮਣ ਜਾਣਾ ਫਿਰ ਤਾਂ ਕਰਕੇ।
ਹਾਂ ਐ ਤਾਂ ਦੇਖ ਲੋ ਚਲੋ ਵਧੀਆ ਹੋ ਆਏ ਉਹੇ ਛੁੱਟ। ਛੁਟੀਆਂ ਚ ਵੇਖੋ ਨਿਕਲ ਜਾਂਦਾ ਉੰਝ ਕੁੰਜ
ਹਾਂ ਹਾਂ ਹਾਂ ਹਾਂ ਵੈਸੇ ਵੀ ਫਿਰ ਪਰ ਟਿਊਸ਼ਨ ਦੀ ਵੀ ਲਿਮਿਟ। ਲਿਚੜ ਜਿਆਂ ਹੁੰਦੀਆਂ ਬੱਚਿਆਂ ਨੇ ਛੁਟੀਆਂ ਟਿਊਸ਼ਨ ਹੁੰਦੀਆਂ ਨੇ ਉਹ ਹੁੰਦੀਆਂ ਨੇ। ਫਿਰ ਹਾਂ ਹਾਂ ਅਹ ਤੁਹਾਡੇ ਕੋਲ ਹੋਣਾ ਨਾ ਪੋਂਟਾ ਸਾਹਿਬ ਕੋਲ ਹੋਣਾ।
ਹਾਂ। ਸਾਡੇ ਤਾਂ ਇੱਥੇ ਨੇੜੇ ਲਾਗੇ ਹੀ ਪੈਂਦਾ ਵਾ ਥੋੜਾ ਜਿਹਾ ਰਸਤਾ ਘੰਟੇ ਡੇਢ ਦਾ ਰਸਤਾ ਹੈਗਾ ਵੇ।
ਅੱਛਾ ਅੱਛਾ ਹੂੰ।
ਤੁਹਾਨੂੰ ਵੀ ਲੈ ਜਾਵਾਂ ਤੁਸੀਂ ਤਾਂ ਹੁਣ ਆਉਣਾ ਹੀ ਨਹੀਂ।
ਨਹੀਂ ਨਹੀਂ ਆਵਾਂਗੇ ਹਾਂ ਹਾਂ ਜ਼ਰੂਰ ਆਵਾਂਗੇ।
ਕਿੰਨੇ ਟਾਈਮ ਤੋ- ਤਾਂ ਕੈਂਦੇ ਪਏ ਆਵਾਂਗੀ -ਆਵਾਂਗੀ ਆਂਦੇ ਨੀ, ਨਾਰਾਜ਼ ਆ ਮੈ ਤਾਡੇ ਤੋ ਵੇਖ ਲਓ ਤੁਸੀ ਹੁਨ।
ਨਈ -ਨਈ ਨਈ- ਨਈ ਆਵਾਂਗੇ ਜ਼ਰੂਰ ਆਵਾਂਗੇ ਅਸੀਂ ਇਕੱਠੇ ਚੱਲਾਂਗੇ ਘੁੰਮਣ ਕਿਧਰੇ। ਮੁੰਡਾ ਸਾਨੂੰ ਗੱਡੀ ਚ ਲੈ ਜਾਏਗਾ ਸਾਨੂੰ ਹੋਰ ਕੀ ਆ, ਘੁੰਮ ਆਵਾਂਗੇ ਅਸੀਂ।
ਹੂੰ
ਮੈਂ ਕੇਹਾ ਪੋਂਟਾ ਸਾਹਿਬ ਵੀ ਲੈ ਜਾਣਾ ਸਾਨੂੰ ਵੀ ਘੁੰਮਾ ਲਿਆਨਾ
ਜ਼ਰੂਰ ਤੁਸੀਂ ਆਓ। ਮੈਂ ਤਾ ਤੁਹਾਨੂੰ ਕੈਣਦੀ ਪਈ ਆ, ਓ ਕੱਲ ਆ ਜਾਓ ਪਰਸੋਂ ਜਾਨਾ ਵੈਸੇ ਅਸੀ ਨਾ ਹਾਂ ਕਲ, ਤੇ ਨਾ ਬੰਦਾ ਬੈਹ ਸੀ। ਹਾਂ ਏਥੇ ਨੇੜੇ। ਪੋਨਟਾ ਸਾਹਿਬ, ਅੱਗੇ ਪੋਨਟਾ ਸਾਹਿਬ ਨਾਮ ਦਾ ਕਰਕੇ ਪੈਂਦਾ ਇੱਕ
ਅੱਛਾ- ਅੱਛਾ ਕੋਲੀ ਈ ਹੈਗਾ ਉੱਥੋਂ ਕਿੰਨੀ ਦੂਰ ਆ
ਬਸ ਨਾਲ ਹੀ ਤਾ ਹੈਗਾ। ਇਥੇ, ਜਿਵੇਂ ਜਿੰਨਾ ਰਸਤਾ ਇਥੋਂ ਪੋਂਟੇ ਸਾਹੇਬ ਦਾ ਹੈ ਨਾ ਓਸ ਤੋਂ ਅੱਗੇ ਮਤਲਬ ਲਗਾ ਲਓ, ਅੱਧਾ ਘੰਟਾ ਹੋਰ ਪੈਂਦਾ ਬਸ।
ਅੱਛਾ- ਅੱਛਾ ਮਤਲਬ ਉਸ ਤੋਂ ਅੱਗੇ ਅੱਧਾ ਘੰਟਾ ਹੋਰ
ਹਾਂ ਭੋਂਦਾ- ਭੋਂਦਾ ਸਾਹਿਬ ਫੇਰ ਹਾਂ।
ਅੱਛਾ -ਅੱਛਾ, ਅੱਛਾ
ਤੁਸੀਂ ਵੈਸੇ
ਨਈ ਮੈਂ ਬੜੇ ਈ ਸਾਲ ਪੇਲੇ ਗਏ ਸੀ, ਬਚਪਨ ਚ ਛੋਟੇ ਹੁੰਦੇ ਓਸ ਉਸ ਤੋਂ ਬਾਅਦ ਤੇ ਕਾਫ਼ੀ ਟਾਈਮ ਹੋ ਗੇਆ, ਅਸੀਂ ਕਦੇ ਗਏ ਨੀ, ਕਦੇ ਬਣੇਆ ਨੀ ਪਲੈਨ ਉਸ ਸਾਈਡ ਦਾ ਨਾ।
ਅੱਛਾ -ਅੱਛਾ।
ਹਾਂਜੀ- ਹਾਂਜੀ ਕੋਈ ਨੀ ਹੁਣ ਤੁਸੀਂ ਲੈ ਕੇ ਜਾਓਗੇ ਸਾਨੂੰ ਅਸੀਂ ਤੁਆਡੇ ਨਾਲ ਈ ਚੱਲਾਂਗੇ ਇਕੱਠੇ ਨਾ।
ਹਾ ਜ਼ਰੂਰ- ਜ਼ਰੂਰ ਆਓ ਤੁਸੀਂ। ਤਾਨੂੰ ਕੈਂਦੀ ਤਾ ਪਈ ਆ, ਤੁਸੀਂ ਬਸ ਏਧਰ ਤੱਕ ਆਜੋ ਏਥੋਂ ਫਿਰ ਇਥੋਂ ਫੇਰ ਮੇਰਾ ਭਰਾ ਹੈਗਾ ਵਾ ਓਹ ਲੈ ਜਾਏਗਾ ਗੱਡੀ ਤੇ, ਇੱਕ ਗੱਡੀ ਓਨਾ ਦੀ ਹੋਜੂਗੀ ਆਪਸ ਵਿੱਚ ਏਕ ਅਸੀਂ ਆਪਣੀ ਲੈਲਾ ਗੇ।
ਠੀਕ ਆ -ਠੀਕ ਆ, ਜ਼ਰੂਰ ਆ- ਜ਼ਰੂਰ ਜੀ- ਜ਼ਰੂਰ ਜੀ ਹਾਂ ਹਾਂ
ਹੋਰ ਬਣਾ
ਬਸ ਵਧੀੱਆ, ਕਿਵੇਂ ਓਹ ਫੇਰ ਤੁਸੀਂ ਕੁੱਛੋ ਕੈ ਰਹੇ ਸੀ ਕਿ ਮੈਂ ਬਿਜਨਸ ਵਗੈਰਾ ਦਾ ਕੁਛ ਕਰਨਾ, ਤੁਸੀਂ ਕੀਤਾ ਕੁਛ ਸਟਾਰਟ
ਹਾਂ, ਉਹ ਮੈਂ ਥੋੜਾ ਜੇਆ ਓਨਲਾਈਨ ਸੇਲ ਸ਼ੁਰੂ ਕੀਤੀ ਸੀ ਕੱਪੜੇ ਜਿਵੇਂ ਓਨਲਾਈਨ ਲਿਆ ਕੇ ਨਾ
ਅੱਛਾ- ਅੱਛਾ
ਹਾਂ ਔਨਲਾਈਨ ਈ ਵੇਚਣੇ ਸ਼ੁਰੂ ਕੀਤੇ ਸੀ। ਹਾਂ ਬੋਤ ਅੱਛ ਹਾਂ, ਅੱਛਾ ਰਿਜ਼ਲਟ ਆ, ਮੈਨੂੰ ਤਾ ਬੋਤ ਅੱਛਾ ਰਿਜ਼ਲਟ ਮਿਲ ਗੇਆ।
ਅੱਛਾ -ਅੱਛਾ ਨਈ ਵੈਸੇ ਮੈਂ ਮਤਲਬ ਕਿ ਮੈਨੂੰ ਕੋਈ ਕੈ ਰੇਹਾ ਸੀ ਕਿ ਔਨਲਾਈਨ ਤੋਂ ਜ਼ਾਦਾ ਬੈਸਟ ਔਫਲਾਈਨ ਹੁੰਦਾ, ਤੇ ਔਫਲਾਈਨ ਜਾ ਅੱਛਾ ਹੁੰਦਾ ਏ, ਔਨਲਾਈਨ ਚ ਥੋੜਾ ਜੇਆ ਡਾਊਟਫੁਲ ਰੈਂਦਾ ਬੰਦਾ ਮੈਂ ਕੇਆ ਦੇਖੋ ਬਈ ਮੈਂ ਤੇ ਮੋਸਟਲੀ ਸ਼ੋਪਿੰਗ ਔਨਲਾਈਨ ਆ। ਔਫਲਾਈਨ ਈ ਕਰਦੀਆਂ।
ਤੇ ਸੀਨਾ ਭਾਰ ਮੈਂ ਪੇਲਾ ਨੀ ਦੱਸ ਸਕਦੇ ਸੀ ਹਾਂਜੀ -ਹਾਂਜੀ ਅੱਛਾ।
ਹਾਂ ਓ, ਪਿੱਛੋਂ ਆਵਾਜ਼ਾਂ ਆ ਰਹੀਆਂ ਨੇ, ਨਾ ਥੋੜੀ ਓ ਮੈਂ ਸਮਝੇਆ ਸ਼ਾਏਦ
ਓ ਗੈਸਟ ਆਏ ਹੋਏ ਸੀ।
ਅੱਛਾ ਮੈਨੂੰ ਫੇਰ ਮੈਨੂੰ ਕਿਸੇ ਨੇ ਕਿਹਾ ਕਿ ਔਨਲਾਈਨ ਦੀ ਜਗ੍ਹਾ ਔਫਲਾਈਨ ਜ਼ਿਆਦਾ ਅੱਛਾ ਮਿਲਦਾ ਮੈਂ ਕਿਆ ਵੈਸੇ ਤਾਂ ਮੈਂ ਮੋਸਟਲੀ ਔਫਲਾਈਨ ਈ ਸ਼ੋਪਿੰਗ ਕਰਦੀ ਆ, ਫੇਰ ਮੈਂ ਖਿਆ ਕੋਈ ਨੀ ਮੈਂ ਪੁੱਛਾਂਗੀ ਮੈਨੂੰ ਕਿਸੇ ਨੇ ਕਿਹਾ ਸੀਗਾ ਉਹਨਾਂ ਨੇ ਕਰਨਾ ਤੇ ਪੁੱਛਾਂਗੀ। ਕਿਵੇਂ ਦਾ ਜਾਂਦਾ ਉਹਨਾਂ ਦਾ।
ਹਾਂ ਨਹੀਂ ਸਸਤਾ ਪੈ ਜਾਂਦਾ ਵੈਸੇ ਤਾਂ ਤੁਸੀਂ ਇਕੱਠਾ ਇੱਕ ਤੁਸੀਂ ਇੱਕ, ਆਪਣੀ ਮਤਲ ਮਤਲਬ ਇੱਕ ਜਿਵੇਂ ਹੁੰਦਾ ਨਾ ਤੁਸੀਂ ਆਪਣੀ ਇੱਕ, ਉਹਦੇ ਨਾਲ ਕੋਂਟੈਕਟ ਕਰ ਲਓ।
ਹੂੰ ਹੂੰ ਹੂੰ।
ਅੱਜਕੱਲ ਔਂਨਲਾਈਨ ਸਾਈਟਸ ਵਗੈਰਾ ਆਂਦੇ ਉਹਨਾਂ ਨਾ ਡਰੈਕਟ ਕਾਂਟੈਕਟ ਕਰ ਲੋ, ਫਿਰ ਉਹ ਤੁਹਾਨੂੰ ਮਤਲਬ ਤੇ ਸਹੀ ਰੇਟ ਲਾ ਦਿਆ ਕਰਨਗੇ ਹੋਲਸੇਲ ਰੇਟ ਤੇ ਤੁਸੀਂ ਅਗਰ ਜੋ ਤੁਹਾਡਾ ਆਪਣਾ ਤੁਸੀਂ ਰੱਖਣੀ ਕਮਿਸ਼ਨ ਵਗੈਰਾ ਤੁਸੀਂ ਉਹ ਰੱਖ ਤੁਸੀਂ ਸੇਲ ਭਰ ਤੋਂ
ਠੀਕ ਐ ਠੀਕ ਐ, ਠੀਕ ਐ।
ਹਾਂ।
ਕੋਈ ਨੀ ਦੇਖਦੇ ਆ ਕਿਉਂਕਿ ਮੈਨੂੰ ਕਿਸੇ ਨੇ ਮੈਂ ਮਤਲਬ ਪੁੱਛਿਆ ਸੀ ਫਿਰ ਮੈਂ ਕਿਹਾ ਬਈ ਦੇਖੋ ਮੇਰੀ ਜ਼ਿਆਦਾ ਔਫਲਾਈਨ ਹੀ ਮੈਂ ਕਰਦੀ ਆ ਸ਼ੋਪਿੰਗ, ਔਨਲਾਈਨ ਤੇ ਮੈਂ ਬਹੁਤ ਰੇਅਰ ਚਾਂਸ ਹੁੰਦਾ ਕਰਲਾ, ਤੇ ਮੈਂ ਕਿਹਾ ਸੀ ਹੈ ਮੇਰੇ ਨਊਨ ਵਿੱਚ ਤੇ ਮੈਂ ਤੁਹਾਨੂੰ ਉਹਨਾਂ ਨੂੰ ਕੁਛ ਕਰਾਂਗੇ ਦੱਸਾਂਗੀ, ਕੀ ਬੈਸਟ ਕੀ ਹੈ ਔਫਲਾਈਨ ਏ ਕਿ ਔਨਲਾਈਨ ਐ।
ਨਹੀਂ-ਨਹੀਂ ਔਨਲਾਈਨ ਵੀ ਅੱਛਾ ਦੇਖੋ ਤੁਸੀਂ ਅਗਰ ਹਲਕੀ ਉਹਦੇ ਤੋਂ ਕਰੋਗੇ ਫਿਰ ਤੁਹਾਨੂੰ ਹਲਕਾ ਸਮਾਨ ਮਿਲਣ ਲੱਗਾ ਜਿਵੇਂ ਹੁਣ ਮੀਸ਼ੋ ਆਂਦਾ ਮੀਸ਼ੋ ਆਂਦਾ ਨਾ।
ਹਾਂਜੀ-ਹਾਂਜੀ।
ਮੀਸ਼ੋ ਤੇ ਵੀ ਸੇਮ ਉਹੀਓ ਚੀਜਾਂ ਮਿਲਦੀਆਂ ਫਲਿੱਪ ਕਾਰਟ ਤੇ ਵੀ ਸੇਮ ਉਹੀਓ ਚੀਜ਼ਾਂ ਮਿਲਦੀਆਂ ਹੁਣ ਮੀਸ਼ੋ ਤੋ ਤੁਸੀਂ ਮੰਗਾਓਗੇ ਤੁਹਾਨੂੰ ਸਾਢੇ ਤਿੰਨ ਸੌ ਕੁੁਰਤੀ ਪੈਂਦੀ ਜਦੋਂ ਤੁਸੀਂ ਹਜ਼ਾਰ ਰੁਪਏ ਦੀ ਤੁਹਾਨੂੰ ਫਲਿਪਕਾਰਟ ਤੇ ਪੈਂਦੀ। ਸੋ ਦੋਨੋਂ ਕੱਠੀਆਂ ਮੰਗਾ ਕੇ ਦੇਖੋ ਡਿਫਰੈਂਸ ਤੁਹਾਨੂੰ ਕੋਈ ਪਤਾ ਲੱਗੇਗਾ ਸਸਤੇ 'ਚ ਕੀ ਏ, ਤੇ ਮਹਿੰਗੇ 'ਚ ਕੀ ਏ।
ਹਾਂ ਉਹੀ ਨਾ ਮਤਲਬ ਕਿ ਥੋੜ੍ਹਾ ਜਾ ਉਹ ਹੋ ਜਾਂਦਾ ਵਾ ਕਿ ਕੁਆਲਿਟੀ ਦਾ ਫ਼ਰਕ ਪੈ ਜਾਂਦਾ।
ਹਾਂ।
ਕੁਆਲਿਟੀ ਦਾ ਫ਼ਰਕ ਪੈ ਜਾਂਦਾ ਅੱਛਾ ਫਿਰ ਬੰਦਾ ਥੋੜਾ ਜਾ ਡਾਊਟੁਲ ਵੀ ਰਹਿ ਜਾਂਦਾ ਕਈ ਵਾਰ ਕੁਛ ਐਸਾ ਹੁੰਦਾ ਉਹ ਮਤਲਬ ਫਿਰ ਨੀ ਹੋ ਪਾਂਦਾ ਤੇ ਹਾਂ ਫੇਰ ਉਹ ਵੇਸਟ ਹੋ ਜਾਂਦਾ ਹੈ ਮਨੀ ਵਗੈਰਾ ਫਿਰ ਉਹਦਾ, ਹੋ ਜਾਂਦਾ ਇਸ਼ੂ ਨਾ।
ਤੁਸੀਂ ਮੰਗਾ ਕੇ ਦੇਖਣਾ। ਹਾਂ ਤੁਹਾਨੂੰ ਠੀਕ ਪੈ ਜੇ ਗਾ, ਤੁਸੀਂ ਮੇਰੇ ਕੋਲ ਮੰਗਵਾ ਲਿਆ ਕਰ ਜਿਵੇਂ ਤੁਸੀਂ ਕੱਪ ਕੱਪੜੇ ਔਫਲਾਈਨ ਤੁਸੀਂ ਕੰਮ ਕਰਦੇ ਓ ਥੋੜੇ ਬਹੁਤ ਮਗਾ ਲਿਆ ਕਰੋ ਇਕੱਠੇ ਮੇਰੇ ਕੋਲੋ।
ਅੱਛਾ ਕੋਈ ਨੀ ਮੈਂ ਤੁਹਾਨੂੰ ਕੋਂਟੈਕਟ ਕਰਾਂਗੀ। ਮੈਨੂੰ ਜਦੋਂ ਵੀ ਚਾਹੀਦੇ ਹੋਣਗੇ ਮੈਂ ਤੁਹਾਨੂੰ ਫੋਨ ਕਰਾਂਗੀ ਤੇ ਫਿਰ ਤੁਸੀਂ ਮੈਨੂੰ, ਆਪਣਾ ਅ ਪਿਕਸ ਵਗੈਰਾ ਸੈਂਡ ਕਰਿਆ ਜੇ ਤੇ ਮੈਂ ਫਿਰ ਤੁਹਾਨੂੰ ਕੋਲ ਲੈ ਲਾਂਗਾ ਠੀਕ।
ਹਾਂ ਤੁਸੀਂ ਮੰਗਵਾ ਲਿਆ ਕੋਲ ਬਾਕੀ ਜੋੜੀ ਥੋੜੀ ਬਹੁਤੀ ਕਮਿਸ਼ਨ ਜਿਵੇਂ ਮੈਂ ਇਨਾ ਨੀ ਰੱਖਦੀ ਥੋੜਾ ਬਹੁਤੀ ਰੱਖਣੀ ਕੋਈ ਨਾ ਤੁਹਾਨੂੰ ਥੋੜ੍ਹਾ ਜਾ ਘੱਟ ਕਰਦਾਂਗੀ ਹੋਰ ਬਾਕੀ ਤੁਸੀਂ ਆਪਣੀ ਕਮਿਸ਼ਨ ਲਾ ਕੇ ਤੁਸੀਂ ਆਪਣਾ ਸੇਲ ਕਰ ਲਿਓ। ਤੁਹਾਡਾ ਵੀ ਹੋਜੇਗਾ ਮੇਰਾ ਵੀ ਹੋਜੇਗਾ ਹਨਾ।
ਹਾਂਜੀ-ਹਾਂਜੀ ਜ਼ਰੂਰ-ਜ਼ਰੂਰ ਐ ਤਾਂ ਹੈ ਈ ਐ। ਐਵੇਂ ਹੀ ਕਰਦੇ ਆ ਕਿਉਂਕਿ ਫਿਰ ਚਲੋ ਥੋੜ੍ਹਾ ਜਾ, ਅ ਹੋਰ ਜਿਆਦਾ ਨਵੀਂ-ਨਵੀਂ ਚੀਜ਼ਾਂ ਤੇ ਖਣ ਨੂੰ ਮਿਲਦੀਆਂ ਪਤਾ ਚੱਲਦੈ
ਹਾਂ ਓ ਤਾਂ ਹੈ ਬਿਲਕੁੱਲ-ਬਿਲਕੁੱਲ
ਹਾਂ-ਹਾਂ ਨੌਲੇਜ ਮਿਲਦੀ ਏ।
ਹੂੰ।
ਹੂੰ -ਹੂੰ ਮੈਂ ਜਿਵੇਂ ਵੀ ਜਿਵੇਂ ਵੀ ਹੋਏਗਾ ਨਾ। ਹਾਂ-ਹਾਂ ਵਧੀਆ-ਵਧੀਆ ਜਿਵੇਂ ਵੀ ਹੋਏਗਾ ਫੇਰ ਮੈਂ ਤੁਹਾਨੂੰ ਦੱਸਾਂਗੀ। ਤੇ ਤੁਸੀਂ ਅ ਮੈਨੂੰ ਜ਼ਰੂਰ ਮੇਰਾ ਏ ਕੰਮ ਕਰਨਾ ਠੀਕ ਐ।
ਹਾਂ ਮੈਂ ਕੋਈ ਨੀ ਤੁਹਾਨੂੰ ਮੈਂ ਦੱਸਣੀ ਹਾਂ ਬਾਕੀ ਤੁਸੀਂ ਕੋਈ ਨੀ ਤੁਸੀ ਓਦਾ ਵੀ ਪਲੈਨ ਬਣਾਓ ਆਓ ਘਰ ਪੋਂਟਾ ਸੈਬ ਲੈ ਜਾਂਨੇ ਆ ਤੁਹਾਨੂੰ ਮੈਂ।
ਹਾਂਜੀ-ਹਾਂਜੀ ਜ਼ਰੂਰ ਅਸੀਂ ਅ ਕੱਲ ਕਰਲਿਆ ਪ੍ਰੋਗਰਾਮ ਜਿਵੇਂ ਵੀ ਬਣਦਾ ਫਿਰ ਅਸੀਂ ਮਿਲਦੇ ਆ ਫਿਰ ਅਸੀਂ ਅ ਚੱਲਦੇ ਆ ਪੋਂਟਾ ਸਾਇਬ ਪੋਂਡਾ ਸਾਇਬ ਜੋ ਤੁਸੀਂ ਕੈ ਰੇ ਓ ਅੱਗੇ ਕੋ ਕੁੱਛ ਓਰ ਹੋਏਗਾ ਓ ਸਾਨੂੰ ਜ਼ਰੂਰ ਦਰਸ਼ਨ ਕਰਾ ਕੇ ਲਿਆਓ ਘੁਮਾ ਕੇ ਲਿਆਓ।
ਹਾਂ ਠੀਕ ਕੋਈ ਨੀ ਆਓ ਤੁਸੀਂ ਚੱਲਦੇ ਆ ਫਿਰ।
ਜ਼ਰੂਰ-ਜ਼ਰੂਰ ਹੋਰ ਬੱਚੇ ਸਭ ਵਧੀਆ।
ਹਾਂ ਸਭ ਵਧੀਆ ਤੁਸੀਂ ਗਏ ਸੀ ਪੇਕੇ ਗਏ ਓ ਤੁਸੀਂ ਆਪਣਾ ਚੱਕਰ ਲਾ ਕੇ ਆਏ ਓ।
ਹਾਂਜੀ-ਹਾਂਜੀ
ਅੱਛਾ ਤੇ ਮੈਂ ਤੁਹਾਨੂੰ ਕਿਆ ਸੀ ਸਮਾਨ ਲਿਆ ਸੀ ਲਿਆਏ ਸੀ ਮੇਰਾ ਸ ਨਮਕੀਨਾ।
ਹਾਂਜੀ-ਹਾਂਜੀ ਮੈਂ ਮਤਲਬ ਓ ਲਿਆਈ ਸੀ। ਤੇ ਓ ਨਾ ਕਿਸੀ ਹੋਰ ਨੇ ਦੇਖ ਲੀਆਂ ਉਨਾਂ ਨੂੰ ਪਸੰਦ ਆ ਗਈ ਆਗੀਆਂ ਫਿਰ ਮੈਂ ਤੁਹਾਡਾ ਓਡਰ ਦਿੱ ਤਾ ਹੋਇਆ ਦੁਬਾਰਾ ਤੁਹਾਡਾ ਆਜੇਗਾ ਕੋਈ ਨੀ। ਕੋਈ ਨੀ ਓ ਨਾ ਐਕਚੁਲੀ ਮੈਂ ਜਦੋਂ ਲੈ ਕੇ ਆਈ ਸੀ ਤੇ ਓ ਸਮਾਨ ਟੇਬਲ ਤੇ ਈ ਪਿਆ ਸੀ ਇੰਨੇ ਨੂੰ ਕੋਈ ਹੋਰ ਆਗੇ ਮੇਰੇ ਘਰ ਗੈਸਟ ਆ ਗੇ ਤੇ ਮੈਂ ਆਪਣੀ ਵੀ ਲੈ ਕੇ ਆਈ ਸੀ ਮੈਂ ਉਨਾ ਨੂੰ ਟੇਸਟ ਕਰਾਇਆ ਕੈਂਦਾ ਮੈਨੂੰ
ਅੱਛਾ-ਅੱਛਾ ਨੀ ਓ ਬੜੀ ਮੈਂ ਤੇ ਓਈ ਮੈਂ ਤਾਂ ਮੈਂ ਤੁਹਾਡੇ ਘਰ ਆ ਕੇ ਟੇਸਟ ਕੀਤੀ ਸੀ ਓਨੂੰ ਬੋਤ ਪਸੰਦ ਆ ਤਾਂਈ ਤਾਂ ਮੈਂ ਤੁਆਨੂੰ ਕਿਆ ਸੀ ਨਾਲੋ ਨਾਲ
ਹਾਂ-ਹਾਂ ਤੇ ਫੇਰ ਓਨਾਂ ਨੂੰ ਵੀ ਅੱਛੀ ਲੱਗੀ ਤੇ ਓ ਟੇਬਲ ਤੇ ਜਾਦਾ ਸੂਰਮਾ ਸਾਨੂੰ ਦੇਦੋ ਤੁਹਾਡੀ ਆ ਜਾਣਗੀਆਂ ਮੈਨੂੰ ਅ ਵੈਸੇ ਤਾਂ ਟਾਈਮਿੰਗ ਦਿੱਤੀ ਮੈਂ ਦਿ ਓਨਾਂ ਨੂੰ ਔਡਰ ਤੇ ਵਨ ਵੀਕ ਤੱਕ ਤੇ ਕੈ ਰੇ ਨੇ ਕੇ ਅਸੀਂ ਤੁਹਾਨੂੰ ਕੋਰੀਅਰ ਕਰਵਾ ਦਾਂਗੇ ਪੰਜ ਵੀਕ ਤੱਕ ਹਾਂ-ਹਾਂ ਤੇ ਫਿਰ ਜਿਵੇਂ ਵੀ ਆ ਦੀਐ ਫੇਰ ਮੈਂ ਤੁਹਾਨੂੰ ਕੋਲ ਕਰਦੀ ਆ ਠੀਕ ਐ।
ਹਾਂ ਕੋਲ ਨੀ ਕਰਨਾ ਨਾ ਤੁਸੀਂ ਲੈ ਕੇ ਆਣੀ।
ਹਾਂ-ਹਾਂ ਠੀਕ ਏ ਠੀਕ ਏ। ਮੈਂ ਫਿਰ ਮੈਂ ਲੈ ਕੇ ਆਵਾਂਗੀ ਕੋਈ ਨੀ ਮੈਂ ਅਜਾਂਗੀ ਹਾਂ-ਹਾਂ-ਹਾਂ
ਤੇ ਹਨਾ। ਚਲ ਠੀਕ ਐ ਹਾਂ ਜ਼ਰੂਰ ਚਲ ਆਵਾਂਗੇ ਹਾਂ ਤੁਸੀਂ ਮੈਨੂੰ ਦੱਸਿਓ ਫਿਰ ਪ੍ਰੋਗਰਾਮ ਦ
ਠੀਕ ਐ ਮੈਂ ਤੁਹਾਨੂੰ ਨਾ ਕੋਲ ਕਰਾਂਗੀ ਸਵੇਰੇ। ਤੇ ਤੁਸੀਂ ਆਪਣਾ ਫਿਰ ਜਿਵੇਂ ਵੀ ਪ੍ਰੋਗਰਾਮ ਬਣਾਣਾ ਹੋਏਗਾ ਨਾ ਤੇ ਮੈਨੂੰ ਦੱਸਿਓ ਠੀਕ ਐ ਕਿੰਨੇ ਵਜੇ ਨਿਕਲਣਾ ਕਿਵੇਂ ਕਰਨੈ। ਤੇ ਫਿਰ ਮੈਂ ਉਸੇ ਅਕੋਰਡਿੰਗ ਆਵਾਂਗੀ। ਓਕੇ ਸਸ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾ।